ਦਸਰੀ ਸਤਿ ਸ਼੍ਰੀ ਆਕਾਲ ਜੀ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਚਾਲ ਹੈਲੋ ਹੈਲੋ
ਹਾਂਜੀ ਆਵਾਜ਼ ਨੀ ਆ ਰਹੀ
ਆਹ ਹੁਣ ਆਈ ਹੈ
ਹਾਂਜੀ
ਹੋਰ ਬਸ ਠੀਕ ਆ ਤੁਸੀਂ ਆਪਣਾ ਸੁਣਾਓ
ਠੀਕ ਆ ਬੜੇ ਦਿਨ ਹੋ ਗਏ ਗੱਲ ਹੀ ਨੀ ਕੀਤੀ ਬਸ ਸਾਣ ਦੀ ਤਿਆਰੀ ਹ ਤੇ
ਹਾਂ ਸਾਡੀ ਵੀ ਸੋਣ ਦੀ ਤਿਆਰੀ ਤੁਸੀਂ ਤੇ ਗੱਲ ਨਹੀਂ ਕਰਦੇ ਅਸੀਂ ਫੋਨ ਮਿਲਾਈਏ ਤੇ ਤੁਸੀਂ ਮਿਲਾਉਂਦੇ ਹੋ ਫਿਰ ਮੈਂ ਕਿਹਾ ਹੁਣ ਮੈਂ ਮਿਲਾਉਣਾ ਹੀ ਨਹੀਂ ਆਪੇ ਮਿਲਾਉਣਗੇ
ਤੁਹਾਨੂੰ ਯਾਦ ਬਹੁਤ ਕਰਦੀ ਮੈਂ ਦੱਸਿਆ ਨਾ ਮੈਂ ਤੁਹਾਨੂੰ ਬੜਾ ਯਾਦ ਕਰਦੀ ਮੈਂ ਅੱਜ ਵੀ ਸੋਚਦੀ ਬਈ ਸੀ ਕਿ ਫੋਨ ਕਰਨਾ ਫੋਨ ਕਰਨਾ ਮੈਂ ਹੁਣ ਮੈਂ ਬੱਚਿਆਂ ਨੂੰ ਮੈਨੂੰ ਅੱਜ ਫੋਨਨਾ ਹੀ ਕਰਨਾ ਏ ਬਹੁਤ ਦਿਨ ਹੋ ਗਏ ਮੇਰੀ ਗੱਲ ਨੀ ਹੋਈ ਮੇਰੀ ਉਹਨਾਂ ਦੀ ਨਾਲ ਹੋਰ ਕੀ ਕਰਦੇ ਦੇ ਪਏ ਸੀ
ਕੁਛ ਨੇ ਬੈਠੇ ਹੋਏ ਆ ਤੁਹਾਡਾ ਕੰਮ ਇਹਵੇ ਸੀਰੀਅਲ ਦੇਖ ਲਏ
ਅੱਛਾ ਠੀਕ ਹੈ ਠੀਕ ਨਹੀਂ ਤਾਂ ਸਿਲਾਈ ਕਢਾਈ ਸਲਾਈ
ਸਿਲਾਈ ਕਢਾਈ ਕਰੋਸ਼ਆ ਪਹਿਲੇ ਬੜਾ ਬੁਨੀ ਦਾ ਸੀ ਹੁਣ ਕਦੀ ਕਦੀ ਥੋੜ੍ਹਾ ਥੋੜਾ ਬੁਨੀਦਾ ਹਾਂ
ਪਾ ਲੈਂਦੀ ਆਹ
ਹਾਂ, ਅੱਜ ਕੱਢ ਕੇ ਬੈਠੇ ਹੋਏ ਸੀ, ਹਾਂ। ਅੱਜ-ਕੱਲ੍ਹ ਤੇ ਉਹ ਛੱਲੇ ਬਨਦੇ ਪਏ ਨੇ।
ਪੁੱਛਾਂ ਤੁਹਾਨੂੰ ਹਾਂ, ਬੜਾ ਕੁੱਛ ਛੱਲੇ ਬੰਦੇ ਪਏ ਜੇ ਉਹ ਜਿਹੜਾ ਫੋਨ ਦੇ ਕਵਰ ਬਨਦੇ ਪਏ ਆ। ਹੋਰ ਬੜੀਆਂ ਚੀ ਜਾਂ ਬਾਜ਼ਾਰ ਚ ਜਾਓ ਨਾ ਤਾਂ ਬੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਵੀ ਮੈਂ ਕਹਿੰਦੀ ਆਂ ਤੁਹਾਡੀ ਮੇਰੀਆਂ ਦੀਦੀਆਂ ਨੂੰ ਤੇ ਕਰੋਸ਼ੀਆ ਬੜਾ ਚਲਾਣਾ ਆਂਦਾ ਏ। ਤੇ ਸਾ ਮੈਨੂੰ ਨੀ ਆਂਦਾ ਕਰੋਸ਼ੀਆ।
ਮੈਂ ਵੀ ਅੱਜ ਫੜ ਕੇ ਕਰੋਸ਼ੀਆ ਬੈਠੀ ਸੀ। ਮੇਰੀ ਉਹ ਦੋਤਰੀ ਸੀ ਗਈ ਜੇ ਮੈਂ ਤਾਂ ਉਹਨੂੰ ਹੈਰਾਨ ਹੋ ਗਈ ਤੂੰ ਕਰੋਸ਼ੀਏ ਦੇ ਪਰਸ ਬਨਾਏ ਨੇ, ਇੰਨੀਆਂ ਚੀਜ਼ਾਂ ਬਨਾਈਆਂ ਉਹਨੇ। ਉਹਨੇ ਓਨਲਾਈਨ ਉਹਨੇ ਮੰਗਵਾਏ ਓਨ ਲਾਈਨ ਕਰੋਸ਼ੀਏ ਮੰਗਾਏ। ਇੰਨਾ ਸੋਹਨਾ ਉਹਨੇ ਕੰਮ ਕੀਤਾ। ਮੈਂ ਕਿਹਾ ਤੂੰ ਤੇ ਸਾਨੂੰ ਵੀ ਪਿੱਛੇ ਸੁਣ ਦਿੱ- ਤਾ। ਹਾਲੇ ਉਹ ਨੌ ਨੌਵੀਂ, ਹਾਂ ਹਾਲੇ ਨੌਵੀਂ ਕਲਾਸ ਚ ਹੈਗੀ ਸੀ ਤੇ ਇੰਨਾ ਕੰਮ ਮੈਂ ਤੇ ਦੇਖ ਕੇ ਹੈਰਾਨ ਹੋ ਗਈ ਉਸ ਕੁੜੀ ਨੂੰ।
ਅੱਛਾ ਜੀ। ਵਧੀਆ ਉਹਨੂੰ ਕਹ ਸਾ ਉਹਨੂੰ ਕਹਿਨਾ ਸਾਡੇ ਵਾਸਤੇ ਵੀ ਕੁਛ ਬਨਾ ਕੇ ਦਏ।
ਕਵਾਂਗੀ ਮੈਂ ਉਹਨੂੰ ਕਹਨੀ ਬਨਾ। ਮੈਂ ਕਿਹਾ ਕਿਸੇ ਬਾਹਰ ਸੇਲ ਸੁਲ ਕਰ। ਚੀਜ਼ਾਂ ਬਨਾਨੀ ਪਈ ਏ।
ਕੀ ਅੱਜ-ਕੱਲ੍ਹ ਦੇ ਪਾ ਦਿੰਦੇ ਫੋਨਾਂ ਵਿੱਚ ਹੀ ਪਾ ਦਿੰਦੇ ਆ, ਬੱਚੇ ਬਨਾਂਦੇ ਕਰਦੇ ਜੋ ਵੀ ਜਿਹੜਾ ਵੀ ਬਨਾਂਦਾ ਫੋਨਾ ਚ ਉ ਪਾ ਦਿੰਦਾ ਆਪਨਾ ਕਿ ਇਹ ਚੀਜ਼ ਸੇਲ ਕਰਨ ਵਾਸਤੇ ਹਾਂ। ਹੋਰ।
ਬਸ। ਮੈਂ ਏਹੀਓ ਕਹਿ ਰਹੀ ਸੀ, ਵੇਲ ਮਿਲੀਏ ਤੇ ਚਲੋ ਕੰਮ ਕਰੀਏ ਹੋਰ
ਆਹੋ ਮੈਂ ਤੇ ਇਹੀ ਕਿਆ, ਮੈਂ ਕਿਹਾ ਕਰੋ ਤੁਸੀਂ ਤੁਹਾਨੂੰ ਤੇ ਆਂਦਾ ਕਰੋਸ਼ੀਆ।
ਹਾਂ, ਆਜ ਕੱਢੀ ਸੀ ਮੈਂ ਕਿਹਾ ਉਹਨਾਂ ਨੂੰ ਕੱਢਾ ਮੈਂ ਕਿਹਾ ਬਣਾਵਾਂ ਉਹਨੂੰ ਕੁੜੀ ਨੂੰ ਕੇਦੀ ਸੀ। ਬਣਾ, ਮੈਂ ਤਾਂ ਪਿੱਛੇ ਰਹਿ ਗਈ।
ਆ ਸੇਲ ਕਰੋ ਤੁਸੀਂ ਵੀ ਬਣਾ, ਬਣਾ ਕੇ
ਹਾਂ ਮੈਂ ਉਹਨੂੰ ਕਿਹਾ ਵੇ ਮੰਮੀ ਕੀ ਵੀ ਫਰੈਂਡ ਹੈ ਨਾ ਉਸ ਤੋਂ ਕ ਮੇਰੇ ਸੇਲ ਕਰਦੇ।
ਇੱਕ ਵਾਰੀ ਕਿਸੇ ਨੂੰ ਦਓਗੇ ਨਾ ਦਿਖਾਓਗੇ ਕਿ ਤੁਸੀਂ ਇਹ ਅੱਜ ਦੁਕਾਨ ਅਤੇ ਦਿਖਾਓਗੇ ਜਿਵੇਂ ਜਿਹੜੀ ਉਨ ਵਾਲੀ ਹੈ, ਦੁਕਾਨਾਂ ਉਹਨਾਂ ਨੂੰ ਦਿਖਾਓਗੇ।
ਹਮ, ਮੇਰੀ ਭੈਣ ਤੇ ਇਨੇ ਬਣਾਉਂਦੀ ਪਈ ਆ ਉਥੇ ਇਨੇ ਬਣਾ ਕੇ ਉੱਥੇ ਕਈ ਬਾਹਰ ਜਿੱਥੇ ਜਾਂਦੀ ਉੱਥੇ ਸੇਲ ਕਰ ਆਦੀ ਇੰਨੇ, ਇੰਨੇ ਢੇਰ ਬਣਾ ਕੇ ਲਈ ਜਾਂਦੀ ਹੈ।
ਹਾਂ ਤੇ ਉਹ ਫੈਸ਼ਨ ਹੋ ਗਿਆ‌ ਜੇ ਨਾ, ਲੋਕ ਬੱਚੇ ਕੁੜੀਆਂ ਬੱਚੇ ਜਿਹੜੇ ਫੋਨ ਲੈਂਦੇ ਜੇ ਉਹ ਲਟਕਾ ਕੇ ਰੱਖਦੇ ਜੇ ਫੋਨ ਵਿੱਚ ਉਹ ਔਰ ਛੱਲੇ ਜਿਹੜੇ ਬਣਦੇ ਆ ਭਰਦੇ ਆਾਂ ਪਰਦੇ ਬੜੇ ਸੋਹਣੇ ਬਣਦੇ ਜੇ ਲੜੀਆਂ ਲੜੀਆਂ ਪਰਦਿਆਂ ਵਿੱਚ ਫਲਾਵਰ ਜੇ ਲੱਗਦੇ ਜੇ ਤ ਤੁਹਾਨੂੰ ਤੁਸੀਂ ਤਾਂ ਬਣਾਉਂਦੇ ਹੁੰਦੇ ਅਸੀਂ ਟਿੱਕੀਆਂ ਵਿਕੀਆਂ ਫਲਾਵਰਾਂ ਫਲਾਵਰ ਹਾਂ। ਉਹ ਲਗ ਲਗਾ, ਲਗਾ ਕੇ
ਬੜਾ ਕਰੇਜ਼ ਹੈਗਾ ਨਾ ਉਹਨਾਂ ਦਾ ਪਰ ਤੇ ਅਸੀਂ ਉਹਨਾਂ ਦੀਆਂ ਚਾਦਰਰਾਾਂ ਵੀ ਬਣਾਈਆਂ ਉਹਨਾਂ ਦੀਆਂ। ਗੱਦੀਆਂ ਵੀ ਬਣਾਈਆਂ
ਹਾਂਜੀਹਾਂਜੀ ਉਹ ਹੁਣ ਨਾ ਉਹੀ ਚੀਜ਼ ਫੇ ਹਾਂ ਹੁਣ ਉਹੀ ਚੀਜ਼ ਫੇਰ ਦੁਬਾਰਾ ਤੋਂ ਆ ਗਈ ਜੇ ਹੁਣ ਇਹ ਹੈ ਕਿ ਉਹਨ ਤੁਹਾਡ ਜਿਹੜੇ ਨਾ ਉਹ ਥੋੜੇਜ ਹੋ ਗਏ ਡੋਰੀ ਜੇ ਵਰਗਾ ਧਾਗਾ ਲੱਗ ਦਾ ਜੇ ਦੀ ਥਾਂ ਤੇ -ਉਹ ਲਗਾਉਂਦੇ ਜੇ ਉਹ ਬਣਾਉਂਦੇ ਥੋੜ੍ਹੀ ਧਾਗੇ ਵਿੱਚ ਚਮਕ ਹੁੰਦੀ।
ਹਾਂਜੀ।
ਹਾਂ ਉਹਦੇ ਬਣਦੇ ਜੇ ਉਹ ਜ਼ਿਆਦਾ ਵਧੀਆ ਲੱਗਦੇ ਜੇ ਨ ਤੋਂ ਜ਼ਿਆਦਾ ਵਧੀਆ ਲੱਗਦੇ ਜੇ।
ਹਾਂ
ਹਮ ਬਣਾਓ ਤੁਸੀਂ ਬਣਾਓ
ਬਣਾਵਾਂਗੇ ਮੈਂ ਸ਼ੁਰੂ ਕਰ ਰਹੀ ਹਾਂ ਮੈਂ ਕਿਹਾ ਕਰਨੇ ਆ ਅੱਜ ਇੱਕ ਅੱਧਾ ਦਿਲ ਬਣਾਇਆ ਵਵੇ ਉਹ ਦੋ ਤਰੀ ਲੱਗੀ ਹੋਈ ਹੈ ਅੰਦਰ ਬਣਾਉਣ ਉਹਨਾਂ ਦਿਮਾਗ ਖਾਂਦੀ ਨੀ ਆ ਪਹਿਲਾਂ ਸਿਖਾਇਆ ਵੀ ਉਹ ਸਿੱਖ ਗਈ ਆ ਹੁਣ ਆਪੇ ਬਣਾਉਂਦੀ ਪਈ ਅੰਦਰ
ਠੀਕ ਹੈ, ਠੀਕ ਹੈ ਵਧੀਆ ਕਰਦੀ ਪਏ ਤੇ ਉਹ ਤਾਂ ਕਰ ਲੈਂਦੀ ਆ ਕੁੜੀਆਂ ਉਹ ਪੜ੍ਹ ਪੜ੍ਹਦੇ ਨਾ ਬੱਚੇ ਪੜ੍ਹਦੇ ਆਪਣੀਆਂ ਸਹੇਲੀਆਂ ਭੈਣਾਂ ਨੂੰ ਦਿਖਾਏਗੀ ਸਕੂਲ ਲੈ ਕੇ ਜਾਏਗੀ ਤੇ ਹੋ ਜਾਏਗਾ ਸੇਲ ਵੀ ਹੋ ਹਾਂ। ਚਲੋ ਵਧੀਆ
ਕਰਦੀ ਇਏਡੀਆਂ ਚੁਸਤ ਨ ਹੈ ਮੈਂ ਅੱਗੇ ਉਹਨੂੰ ਕਹਿੰਦੀ ਪਈ ਹਾਂ ਬੇਟੇ ਕਿਸੇ ਕੋਲ ਦਿਖਾ ਯੇ ਸੇਲ ਕਰੋ ਬਣਾ ਕੇ ਰੱਖੇ ਜਾਣੇ ਕਾ ਫ਼ਾਇਦਾ ਕਿਆ
ਹਾਂ ਨਹੀਂ ਨਹੀਂ ਸੇਲ ਕਰੋ ਫਿਰ ਮਨ ਨੂੰ ਜਦੋਂ ਸ਼ੌਂਕ ਆਏਗਾ ਨਾ ਪੈਸੇ ਮਿਲਣਗੇ ਉਹਦੇ ਬਾਅਦ ਮਤਲਬ ਤੁਹਾਨੂੰ ਤਾਂ ਫਿਰ ਹੋਰ ਵੀ ਸ਼ੌਂਕ ਆਏਗਾ।
ਹਾਂ ਉਹੀਓ ਮੈਂਨੂੰ ਕਹਿੰਨੀ ਪਈ ਸੀ ਨਾ ਇਸ ਕੋਲ ਸੇਲ ਕਰੋ। ਕੈਦੋ ਨੀ ਬਣਾਣੇ
ਸਹੀ, ਸਹੀ, ਸਹੀ। ਗੱਲ ਹੈ। ਹੋਰ ਸੁਣਾ ਹ ਨਹੀਂ ਬੱਚੇ ਸਾਡੇ ਸੁਆਗ ਕੇ ਸਾਨੂੰ ਸੌਣਗੇ ਬੱਚੇ ਕਿੱਥੇ ਸੋ ਗਏ ਫਿਰਨਗੇ ਇੱਧਰ ਉੱਧਰ ਘੁੰਮਣਗੇ ਦੀਦੀ ਦਰਵਾਜ਼ੇ ਬੰਦ ਕਰ ਲੈਣਗੇ ਨਾ ਉਹ ਜੇ ਅਗਰ ਕਰ ਲਿੱਤਾ। ਤੇ ਕਦੀ ਮੇਰੇ ਬੈਡ ਤੇ ਆ ਕੇ ਸੌਣਗੇ ਕਦੀ ਆਪਣਾ ਦਰਵਾਜ਼ਾ ਖੜ ਕਾਣਗੇ ਫੇਰ ਫਿਰ ਥੋੜਾ ਗੁੱਸਾ ਹੋਆਾਂਗੇ ਫੇਰ ਜਾ ਕੇ ਕਿਤੇ ਸੌਣਗੇ।
ਅੱਛਾ।
ਥੋੜ੍ਹਾ ਗੁੱਸਾ ਹੋਣਗੇ ਉਹਨੂੰ ਕਿ ਸਾਡੇ ਕੋਲ ਮੇਰੇ ਕੋਲ ਨਾ ਆਈ ਹੁਣ ਮੈਨੁੰ ਬੜਾ ਤੰਗ ਕਰ ਦਿੱਤਾ ਤੂੰ ਚੱਲ ਆਪਣੇ ਕਮਰੇ ਚ। ਤੋ ਜਰਾ ਜਿਹਾ ਕੋਈ ਡਾਂਟ ਆਈ ਇੱਕ ਜਣਾ ਸੋਏਗਾ ਨਾ ਜੇ ਛੋਟਾ ਸੋਏਗਾ ਤੇ ਫਿਰ ਵੱਡੇ ਨੂੰ ਆ ਜੇਗੀ ਜੇ ਨਹੀਂ ਤੇ ਦੋਨੋ ਜਣੇ ਜੇ ਤੇ ਇੱਕ ਜਣਾ ਸੋ ਗਿਆ ਤੇ ਵੱਡੇ ਨੇ ਉਹਨੂੰ ਉਠਾ ਦੇਣਾ ਛੋਟੇ ਨੂੰ।
ਅੱਛਾ, ਨਹੀਂ ਉਹ ਛੋਟਾ ਜਿਹੜਾ ਸ਼ਰਾਰਤੀ ਹੈ ਸੋਹਣਾ ਲੱਗਦਾ ਐ ਟੀ ਵੀ ਦੇਖਦਾ ਨਾਚ ਕਰਦਾ ਆ ਗੱਲਾਂ ਬੜਾ ਪਿਆਰਾ।
ਸਿਧਾ ਬਹੁਤ ਜਦ ਡਾਂਸ ਕਰਦਾ ਜਿਲੇ ਕੋਈ ਗਾਣਾ ਲੱਗਦਾ ਏ ਤੇ ਡਾਂਸ ਕਰਦਾ ਹੈ ਜਿਹਾ ਕਮਜ਼ੋਰ ਇਕਦਮ। ਤੇ ਲੱਤਾਂ ਚ ਜਾਣ ਹੁੰਦੀ ਜਿਵੇਂ ਤੇ ਬਸ ਨੱਚਦਾ ਏ। ਬਸ ਓਨਾ ਹੀ ਇਨੇ ਵੇਖ ਕੇ ਖੁਸ਼ ਹੋ ਜਾਈਦਾ ਵੀ ਚੱਲ ਠੀਕ ਹੈ ਬੱਚਾ ਠੀਕ।
ਹਾਂਜੀ ਹਾਂਜੀ। ਹੋਰ।
ਵਧੀਆ-ਵਧੀਆ ਤੁਸ ਹਾਂ, ਮੇਰਾ ਵਧੀਆ ਤੁਸੀਂ ਸੁਣਾਓ ਬੜੇ ਦਿਨ ਹੋ ਗਏ ਗੱਲਾਂ ਹੀ ਨਹੀਂ ਹੋਈਆਂ ਸੀ ਸਾਡੀਆਂ ਆਪਸ ਵਿੱਚ ਅਤੇ ਮੈਂ ਕਿਹਾ ਚਲ ਅਜ ਗੱਲਾਂ ਕਰੀਏ ਬਹੁਤ।
ਬਸ ਅੱਜ ਕੱਲ੍ਹ ਮੈਂ ਸੋ ਜਾਂਨੀ ਹਾ ਬ ਪਤਾ ਨੀ ਕੀ ਹੁੰਦਾ ਰੋਟੀ ਬਣਾਈ ਕੀਤਾ ਉਹ ਮੇਰਾ ਕੰਮ ਵਾਲਾ ਵੀ ਆਉਂਦਾ ਐ ਤੇ ਉਹਨੂੰ ਮੈਂ ਕਿਹਾ ਵੇ ਮੇ ਵਾਜ਼ ਮਤ ਮਾਰਾ ਕਰ ਮੈਂ ਮ ਬੜੀ ਮੁਸ਼
ਇਹ ਮੇਰਾ ਵੀ ਮੇਰਾ ਵੀ ਬਿਲਕੁਲ ਏਹੀ ਹਾਲ ਜੇ ਵੈਸੇ ਤੇ ਮੈਂ ਸ ਸੌਦੀ ਨੀ ਹੈ ਤੇ ਜੇ ਮੈਂ ਕੋਈ ਸੋਵਾਂ ਤੇ ਮੇਰੀ ਨੀਂਦ ਲੱਗਦੀ ਹੈ ਤੇ ਮੇਰੇ ਬੱਚੇ ਐਸੇ ਜੇ ਤੇ ਮੈਨੂੰ ਉਠਾ ਕੇ ਈ ਸਾਹ ਲੈਂਦੇ ਜੇ। ਤੇ ਮੈਨੂੰ ਵੀ ਇਹੀ ਕਹਿਣਾ ਪੈਂਦਾ ਏ। ਕਿ ਮੈਂ ਅਗਰ ਬਾਏ ਚਾਂਸ ਸੋ ਗਈ ਨਾ ਤਾਂ ਮੈਨੂੰ ਆਵਾਜ਼ ਨਾ ਦੇਣਾ ਉਠਾਉਣਾ ਨਾ ਮੈਨੂੰ ਮੈਂ ਆਪ ਆਪਣੇ ਆਪ ਉਠ ਜਾਂਗੀ।
ਆਹ ਫੇਰ ਸ਼ਰੀਰ ਇੰਝ ਹੋ ਜਾਂਦਾ ਉਠਣ ਯੋਗਾ ਨਹੀ ਹੁੰਦਾ ਉਹ ਫੇਰ ਹੁਣ ਕੰਮ ਵਾਲਾ ਆਉਂਦਾ ਕੰਮ ਕਰਕੇ ਚੱਲਿਆ ਕਰਤਾ ਆਂਟੀ ਤੋਂ ਬੜੀ ਬੇਹੋਸ਼ ਹੋ ਕੇ ਸੋਈ ਹੋਈ ਥੀ ਮੈਂ ਤਾਂ ਕਰਕੇ ਅਵਾਜ਼ ਨਹੀਂ ਮਾਰ ਨਾਲ
ਹਾਂਜੀ। ਸੇਮ ਇਹ ਹੀ ਮੇਰਾ ਮੇਰੇ ਹਾਂ ਮੇਰੇ ਨਾਲ ਵੀ ਇੰਜ ਹਾਂ। ਮੈਂ ਸੁੱਤੀ ਹੋਵਾਂ, ਫਿਰ ਮੈਨੂੰ ਕੋਈ ਨਾ ਉਠਾਏ। ਹੂੰ, ਬਿਲਕੁਲ-ਬਿਲਕੁਲ, ਐਂਜ ਹੀ ਹੁੰਦਾ। ਸਿਰ ਭਾਰੀ ਹੋ ਜਾਂਦਾ। ਦੀਦੀ ਸਿਰ ਭਾਰਾ ਵਜੇ ਤਕ, ਕਿੰਨੀ ਦੇਰ ਤੱਕ। ਨਹੀਂ ਸੈਟ ਹੁੰਦਾ।
ਕਦੀ ਤਾਂ ਮੈ ਜਰਾ ਜਿੰਨੀ ਅੱਖ ਲੱਗ ਕੇ ਉੱਠ ਜਾਏ ਨਾ, ਫੇਰ ਕੁਛ ਨੀ ਹੁੰਦਾ। ਫਿਰ ਤਾਂ ਮਜ਼ੇ ਚ ਸਰੀਰ ਚੁਸਤ ਪੁਸਤ ਹੋ ਜਾਂਦਾ। ਉਹ ਜ਼ਿਆਦਾ ਦੇਰ ਸੌਣ ਨਾਲੇ ਚ ਸਰੀਰ ਡਿੱਗ ਜਾਂਦਾ।
ਹਾਂਜੀ-ਹਾਂਜੀ।
ਹਾਂ, ਜੇ ਦੋ ਮਿੰਟ ਦੀ ਅੱਖ ਲਗ ਤੇ ਉਠ ਜਾਓ ਨਾ। ਫੇਰ ਤਾਂ ਵਾਹ-ਵਾਹ ਮਜ਼ਾ।
ਉਹ ਠੀਕ ਹੋ ਦਾ ਜੇ ਵੈਸੇ ਹੀ ਨੀਂਦ ਆ ਨੀ ਏਹੀ ਔਰ ਲੇਟੇ ਰੱਖੋ ਲੇਟੇ ਰਹੋ। ਨੀਂਦ ਆ ਨਹੀਂ ਰਹੀ ਤੇ ਉਹ ਜ਼ਿਆਦਾ ਖਰਾਬੀ। ਕਰ ਜਾਂਦਾ।
ਨਹੀਂ ਉਹ ਠੀਕ ਰਹਿੰਦੀ ਹੈ। ਜੇ ਨੀਂਦਰ ਆ ਕੇ ਪੈ ਜਾਏ ਨਾ ਜ਼ਿਆਦਾ ਦੇਰ ਫੇਰ ਤਾਂ ਸਮਝੋ ਸਰੀਰ ਚ ਜਾਨ ਖਤਮ ਹੋ ਜਾਂਦੀ ਹੈ। ਜੇ ਦੋ ਮਿੰਟ ਸੋ ਕੇ ਅਸੀਂ ਉਠ ਬਜਾਈਏ ਨਾ। ਕਹਿੰਝ ਤਰੋ ਤਾਜ਼ਾ ਹੋਏਦਾ। ਕਿ ਬਸ ਮਜ਼ਾ ਆ ਗਿਆ।
ਹਾਂਜੀ, ਹਾਂਜੀ। ਇਹ
ਇਸ ਕਰਕੇ ਕਈ ਵਾਰ ਸੋਚੀ। ਹਾਂ, ਦਸ ਮਿੰਟ ਦੀ ਨੀਂਦਰ ਨਾਲ ਹੀ ਠੀਕ ਹੋ ਜਾਈਦਾ। ਜੇ ਜ਼ਿਆਦਾ ਦੇਰ ਸੁੱਤੇ ਫਿਰ ਤਾਂ ਸਮਝੋ ਹਾਲਤ ਖਰਾਬ ਹੋਵੇ ਫਿਰ ਤਾਂ ਠੰਡ ਦੇਲੀ ਨੀ ਕਰਦਾ, ਸੁੱਤ ਰਹੋ। ਸੁੱਤ ਰਹੋ।
ਹਾਂਜੀ।
ਹਾਂ।
ਚਲੋੂੰ ਲਗਾ ਬਣਾਓ ਤੁਸੀਂ ਕਰੋਸ਼ੀਏ ਦੀਆਂ ਚੀਜ਼ਾਂ ਤੇ ਦਿਖਾਉਣਾ ਸਾਨੂੰ ਵੀ।
ਹਾਂਜੀ, ਠੀਕ। ਕਿਆ ਬਣਨਾ ਦ।
ਪਾਰਸ ਵਾਰਸ ਬਣਾਉਂਦੇ ਹੋ ਜੋ ਹੋਰ ਸੁਣਾਓ। ਘਾਰ ਸਭ ਵਧੀਆ। ਸਭ ਠੀਕ ਠਾਕ। ਹਾਂ। ਚਲੋ ਜੀ ਵਧੀਆ ਹੀ ਚਾਹੀਦਾ ਚਲੋ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ।
ਅੱਛਾ ਸਤਿ ਸ੍ਰੀ ਅਕਾਲ। ਫਿਰ ਮਿਲਣੇ ਆ
ਹਾਂਜੀ- ਹਾਂਜੀ ਬਿਲਕੁਲ ਫਿਰ ਯਾਦ ਕਰਨਾ ਕਦੀ ਫੋਨ ਕਰ ਲਿਆ ਕਰੋ ਤੁਸੀਂ ਵੀ। ਅਤੇਤ